ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਤੁਸੀਂ?
ਹਾਂਜੀ ਤੁਸੀਂ, ਦੱਸੋ ਠੀਕ ਹੋ?
ਹਾਂਜੀ ਹਾਂਜੀ, ਵਧੀਆ ਵਧੀਆ ਹੋਰ ਤੁਸੀਂ ਸੁਣਾਓ ਘਰੇ ਸਭ ਠੀਕ ਨੇ।
ਬਸ ਵਧੀਆ ਕੀ ਕਰ ਰਹੇ ਤੁਸੀਂ?
ਬਸ ਬੈਠੇ ਦੇ ਸੀ ਇਸ ਤਰ੍ਹਾਂ ਹੀ ਯਾਦ ਕੀਤਾ ਤੁਹਾਨੂੰ ਮੈਂ ਕਿਹਾ ਚਲੋ ਕਾਲ ਕਰਲਾ।
ਕੀ ਰੋਟੀ ਵਗੈਰਾ ਖਾ ਲਈ।
ਹਾਂਜੀ, ਨਹੀਂ ਹਾਲੇ ਤੇ ਨ ਖਾਈ ਹਾਲੇ ਟਾਈਮ ਹੈ ਥੋੜਾ
ਕੀ ਬਣਾਇਆ?
ਹਾਂਜੀ,
ਮੈਂ ਕਿਹਾ ਕੀ ਬਣਾਓਗੇ ਅੱਜ?
ਅੱਜ ਅਸੀਂ ਬਣਾਈ ਐ ਰੋਂਂਗੀ ਦੀ ਦਾਲ। ਚੌਲ ਸਬਜ਼ੀ ਚਟਨੀ। ਹੋਰ ਤੁਸੀਂ ਕੀ ਖਾ ਤੁਸੀਂ ਖਾ ਲਿਆ ਲੰਗਰ।
ਨੀ ਹਲੇ ਨੀ ਖਾਦਾ।
ਕੀ ਬਣਿਆ ਅੱਜ।
ਮੈਂ ਅੱਜ ਕੜੀ ਚੋਲ ਖਾਵਾਂਗਾ ਸ਼ਾਇਦ ਮਨ ਕਰ ਰਹਾ ਸੀ ਬੜਾ ਖਾਣ ਦਾ ਨਾ।
ਓ ਹੋ
ਮੇਰੇ ਫੇਵਰੇਟ ਹੈਗੇ ਨਾ ਮੇਰੇ ਫੇਵਰੇਟ ਹੈਗੇ ਕੜੀ ਚੌਲ।
ਅੱਛਾ, ਠੀਕ ਹੈ ਫਿਰ ਕਈਆਂ ਨੂੰ। ਪੀਨੀ ਨਾ ਪਸੰਦ ਰਹਿੰਦੀ।
ਨਹੀਂ ਵੈਸੇ ਤਾਂ ਮੈਂ ਛੋਲੇ ਭੁਰੇ ਵੀ ਵਧੀਆ ਯਾਨੀ ਕਿ ਫੇਵਰੇਟ ਹੈਗੇ ਮੇਰੇ ਪਰ ਮੈਂ। ਓਇਲੀ ਚੀਜ਼ ਹੈਗੀ ਨਾ ਘੱਟ ਹੀ ਅਵੋਇਡ ਹੀ ਕਰਨਾ ਚਾੁੰਹੁਦਾ।
ਹਾਂ ਬਿਲਕੁਲ ਉਹ ਤਾਂ ਅਵਾਇਡ ਹੀ ਕਰਨੀ ਚਾਹੀਦੀ ਹੈ। ਆਇਲੀ। ਅੱਜ ਕੱਲ ਵੈਸੇ ਵੀ ਜਿੱਦਾਂ ਤੇ ਵੇਟ ਗੇਨ ਹੋ ਰਹੇ ਨਾ। ਘੱਟ ਤੇ ਹੋ ਨੀ ਰਹੇ ਗੇ ਨੀ ਕਰਦੀ ਜਾ ਰਹੇ ਨੇ ਸਾਰੇ। ਹੋਰ ਸੁਣਾਓ ਤੁਸੀਂ? ਹੈਲੋ ਹੈਲੋ ਹੈਲੋ ਹੈਲੋ